ਸਤਿ ਸ਼੍ਰੀ ਜੀ।
ਸਤਿ ਸ੍ਰੀ ਅਕਾਲ, ਪੁਤ ਸਤਿ ਸ੍ਰੀ ਅਕਾਲ। ਕੀ ਹਾਲ- ਚਾਲ ਆ?
ਹਾਂਜੀ। ਵਧੀਆ ਜੀ। ਤੁਸੀਂ ਸੁਣਾਓ ਹੋਰ?
ਬਸ ਵਧੀਆ। ਮੈਂ ਕਿਹਾ, ਬੜੇ ਦਿਨ ਹੋ, ਗਏ ਨੇ। ਯਾਦ, ਨੀ ਕੀਤਾ ਮੈਂ। ਆਪਣੀ ਧੀ ਰਾਣੀ ਨੂੰ ਕਈ ਯਾਦ ਹੀ ਕਰ ਲਈਏ
ਸਹੀ ਗੱਲ ਆ। ਹੋਰ ਸੁਣਾਓ, ਹੋ ਗਿਆ, ਡਿਨਰ ਪਾਣੀ?
ਹਾਂਜੀ। ਹੋਰ ਮੰਮੀ- ਡੈਡੀ ਠੀਕ ਘਰੇ?
ਹਾਂਜੀ, ਹਾਂਜੀ।
ਹੋਰ ਵੀਰ ਠੀਕ ਹੈਗਾ? ਵੀਰ ਵੀ ਠੀਕ ਹੈਗਾ?
ਹਾਂਜੀ- ਹਾਂਜੀ, ਸਭ ਵਧੀਆ, ਤੁਸੀਂ ਸੁਣਾਓ ਬੱਚੇ ਠੀਕ ਨੇ?
ਕੀ ਕਰ ਰਿਹਾ? ਮੰਮੀ ਦੱਸ ਰਹੀ ਸੀ। ਕਿ ਐਮ ਆਰ, ਦਾ ਕੰਮ ਕਰ ਰਿਹਾ।
ਆਹੋ। ਐਮ ਆਰ, ਦਾ ਸ਼ੁਰੂ ਕੀਤਾ, ਏਹਨੇ ਫੀਲਡ ਦਾ ਕੰਮ ਹੈਗਾ ਹੈ। ਜਿੱਦਾਂ ਓਡਲ ਓਡਲ ਲੈਣੇ ਹ ਲੈਣੇ ਹੁੰਦੇ ਮੈਡੀਕਲ ਸਟੋਰ ਤੋਂ ਹਾਂ ਡਾਕਟਰ ਆਪਣੇ ਆਪ ਹੀ ਡਾਕਟਰ ਲੱਭ ਕੇ ਤੇ ਉਹਨਾਂ ਨਾਲ ਗੱਲ ਕਰਕੇ ਉਹ ਉਧਰ ਲੈਣੇ ਲੈਣੇ ਹਉਦੇ ਨੇ ਉਹਦੇ
ਨੀ ਦੀ ਗੱਲਦਾ ਹੈ ਸਪਲਾਈ, ਅੱਛਾ ਲੀਪੜ ਤਾਂ ਚੰਗੀ ਕੰਪਨੀ ਨੇ ਦਵਾਈਆਂ ਦੀ ਵੈਸੇ ਤਾਂ ਦਵਾਈਆਂ ਚ ਕਹਿੰਦੇ ਨੇ ਬੜਾ ਹੀ ਬੈਨੀਫਿਟ ਹੁੰਦਾ ਹਾਂ ਬਸ ਉਹੀ ਹੈ ਨਾ ਕਿ ਹਾਂ ਬਸ ਇਹਨੂੰ ਇਹਨੂੰ ਬੀ ਫਾਰਮਾਸੀ ਕਰਵਾਣਾ ਸੀ, ਹਾਂ ਬੀ ਫਾਰਮਾ ਕਰਵਾਉਣਾ ਸੀ
ਉਹੀ ਗੱਲ ਹੈਗੀ ਹੈ ਪਰ ਅੱਜ ਕੱਲ੍ਹ ਨਾ ਹਿੱਸਾ ਬੜੀ ਜ਼ਿਆਦਾ ਨੇ ਹਿੱਸਾ ਕਰਕੇ ਰਾਹੀਂ ਜਾਂਦੇ ਨੇ ਵੀ ਆਪਤਾੱਕਤੇ ਸੀ ਫੀਸ ਕਾਫ਼ੀ ਸੀਗੀ, ਖਰਚੇ ਕਾਫੀ ਹੈ, ਸਹੀ ਗੱਲ ਹੈ ਹ ਗੱਲ ਪੜਾਈਆਂ ਅੱਜ ਕੱਲ ਸੌਖੀਆਂ ਨੀ ਹੁੰਦੀਆਂ, ਅੱਜਕਲ ਬਹੁਤ ਮੁਸ਼ਕਿਲ ਹੈ ਪੜ੍ਹਾਈਆਂ ਕਰਨਾ। ਆ
ਤਾਂ ਉਹੀ ਹੈ ਨਾ ਹਜੇ ਕਿੰਨਾ ਟਾਈਮ ਹੋ ਗਿਆ ਜੁਆਇਨਿੰਗ ਨੂੰ
ਹਲੇੇ ਤਾਂ ਮਹੀਨਾ ਹੀ ਹੋਇਆ ਹੈ ਮਹੀਨਾ ਹੋਣ ਵਾਲਾ ਹੈ ਹਜੇ ਮਹੀਨਾ ਵੀ
ਹਾਂ ਧੀਰੇ -ਧੀਰੇ, ਧੀਰੇ -ਧੀਰੇ ਆ ਜਾਏਗਾ ਸਾਰਾ ਫੀਲਡ ਵਰਕ ਨਾ ਫੇਰ ਆਪਣੇ ਆਪ ਹੀ ਸੈਟਿੰਗ ਹੋ ਜਾਂਦੀ ਆ
ਹਾਂਜੀ-ਹਾਂਜੀ ਹੋਰ ਤੁਸੀ ਸੁਣਾਓ
ਸਭ, ਹਾਂ ਸਭ ਠੀਕ ਆ ਪੁੱਤ ਤੂੰ ਸੁਣਾ ਆ
ਹਾਂਜੀ ਹੋਰ ਕੀ ਬਣਾਇਆ ਸੀ ਅੱਜ
ਅੱਜ ਮੈਂ ਗੁਰਦੁਆਰੇ ਗਈ, ਤੇ ਗੁਰਦੁਆਰੇ ਦੇ ਬਾਅਦ ਮੈਂ ਜਦੋਂ ਯਾਦ ਆ ਗਈ ਮੈਨੂੰ ਮੈਂ ਕਿਹਾ ਮੈਂ ਪਿਛਲੀ ਵਾਰ ਆਈ ਸੀ ਆਪਾਂ ਬਰਗਰ ਖਾਧਾ ਸੀ। ਰੇਹੜੀ ਤੇ ਖਲੋ ਕੇ ਹਾਂ ਤਾਂ ਨਾ ਮੈਂ ਯਾਦ ਕਰਨ ਲੱਗੀ ਮੈਂ ਕਿਹਾ ਕਿੰਨਾ ਸਵਾਦ ਹੈਗਾ ਸੀ ਤੂੰ, ਤੂੰ ਕਹਿੰਦੀ ਸੀ ਉਸ ਸਮੇਂ ਭੂਆ ਜੀ ਇੱਥੇ ਆ ਕੇ ਮਿਲਦਾ ਫਾਸਟ ਫੂਡ ਵਧੀਆ ਮੈਂ ਕਿਹਾ ਮੈਂ ਯਾਦ ਕੀਤਾ ਮੈਂ ਕਿਹਾਜ ਫੋਨ ਕਰਨੀ ਆ ਜਾ ਕੇ ਪਹਿਲੇ ਮੈਂ ਕਈ ਬੜਾ ਬੜਾ ਤੈਨੂੰ ਮਿਸ ਕੀਤਾ ਅਸੀਂ ਗੁਰਦੁਆਰੇ ਗਏ ਮੱਥਾ ਟੇਕ
ਇਹ ਤਾਂ ਸਟਰੀਟ ਫੂਡ ਸਟਰੀਟ ਫੂਡ ਦਾ ਕੰਮ ਹੀ ਬਥੇਰਾ ਹੈਗਾ ਹੈ ਮੌਸਮ
ਅੱਜ-ਕੱਲ ਪੁੱਤ ਬਥੇਰੇ ਅੱਜ ਕੱਲ ਕਹਿੰ ਕਿ ਬਹੁਤ ਵਤਲ ਕੀ ਕਹਿੰਦੇ ਨੇ ਵੱਡੇ ਵੱਡੇ
ਸਹੀ ਗੱਲ ਹੈ ਸਟ੍ਰਰੀਟ ਫੂਡ ਜਿਆਦਾ ਅੱਜ ਕਲ ਚੱਲੇ ਹੋਏ ਨੇ ਕਿਨਾਂ ਨੇ ਉਹਨਾਂ ਦਾ ਟੇਸਟ ਵੀ ਤੇ ਨਾਲੇ ਰੇਟ ਵੀ ਸਹੀ ਹੁੰਦੇ ਨੇ ਨਾ ਤਾਂ ਕਰਕੇ ਉਹਨਾਂ ਦਾ
ਹਾਂ ਹੁਣ ਕੀ ਹੈ ਲੋ ਚਾਰ- ਪੰਜ ਸੱਤ ਰੇੜੀਆਂ ਲਾ ਲੈਂਦੇ ਨੇ ਕੋਈ ਮੋਮੋਜ਼ ਦੀ ਲੱਗ ਗਈ ਕੋਈ ਚਾਮਿਨ ਦੀ ਲਾਗ ਗਈ ਕਿ ਸਪਰਿੰਗ ਰੋਲ ਬਸ ਇ ਕੁਛ ਚੱਲਦਾ ਨੀ ਸਨੈਕਸ ਇਸਦਾ ਕੁਤਰ
ਇਕੱਠੇ ਰਹਿੰਦੇ ਦੁਕਾਨਾਂ ਤੇ ਹੈ ਸੂੱਟਾਂ ਦਾ ਕੰਮ ਹੋ ਗਿਆ, ਰੇਡੀਮੇਡ ਦਾ ਕੰਮ ਹੋ ਗਿਆ ਇਹ ਖਾਲੀ ਬੈਠੇ ਰਹਿੰਦੇ ਨੇ ਅੱਜ ਕੱਲ੍ਹ ਖਾਣ ਪੀਣ, ਖਾਣ ਪੀਣ ਦਾ ਤੇ ਰਾਂ ਦਾ ਕੰਮ ਹੈਗਾ ਆ ਅੱਜ ਕੱਲ੍ਹ ਵੈਸ
ਖਾਣ ਪੀਂਦਾ। ਕੰਮ 'ਚ ਹੈ ਬਥੇਰੀ ਕਮਾਈ ਹੋ ਜਾਂਦੀ ਹੈ ਪਤਾ ਅੱਜਕੱਲ ਹਾਂ। ਉਹੀ ਨਾ ਮੈਂ ਤਾਂ ਆਪ
ਵੀ ਨਾ ਨਾ ਲੋਕੀ ਜਿੱਦਾਂ ਹੁਣ ਲੋਕਡਾਊਨ ਲੱਗਿਆ ਸੀ ਲੋਕਾਂ ਨੂੰ ਇੰਨੀ ਆਦਤ ਪੈ ਗਈ ਲੋਕੀ ਘਰੇ ਹੀ ਬਣਾਉਣ ਲੱਗੇ ਸਟਰੀਟ ਫੂਡ
ਹ ਹਾਂ- ਹਾਂ ਹਾਂਜੀ -ਹਾਂਜੀ ਸਭ ਕੁਛ ਹੀ ਉਸ ਟਾਈਮ ਤਾਂ ਲੋਕਾਂ ਨੇ ਸਾਰਾ ਕੁਛ ਹੀ ਘਰੇ ਬਣਾਇਆ ਸੀ ਕੀ ਸਮੋਸੇ, ਤੇ ਕੀ ਮੋਮੋਜ ਸਭ ਕੁਛ ਘਰੇ ਹੀ ਬਣਾਉਣ ਲੱਗ ਗਏ ਸੀ
ਸਹੀ ਗੱਲ ਹੈ ਆਦਤ ਪੈ ਜਾਂਦੀ ਹੈ ਨਾ ਤਾਂ ਕਰਕੇ
ਹਾਂ ਅੱਧੇ ਤਾਈ ਤਾਂ ਲੋਕਾਂ ਨੂੰ ਪ੍ਰੈਕਟਿਸ ਹੋ ਗਈ ਆ ਹੁਣ
ਸਹੀ ਗੱਲ ਹੈ ਹੁਣ ਤਾਂ ਹੋਮ ਸਟ੍ਰੀਟ ਫੂਡ ਵਾਲੇ ਹੀ ਹੋਮ ਡਿਲੀਵਰੀ ਸ਼ੁਰੂ ਕਰ ਦਿੱ ਤੇ ਹੁਣ ਤਾਂ ਸਟਰੀਟ ਫੂਡ ਤੇ ਵੀ ਹੋ ਗਈ।
ਹਾਂ -ਹਾਂ ਔਨਲਾਈਨ ਡਿਲੀਵਰੀ ਤਾਂ ਅ ਅੱਜ ਕੱਲ੍ਹ ਪਤਾ ਐਵੇਂ ਹੋ ਗਈ ਆ ਹਰ ਚੀਜ਼ ਦੇ ਤਾਂ ਓਡਰ ਹੋ ਜਾਂਦੇ ਨੇ ਹੁਣ ਹਾਂ ਤੇ ਸਾਡਾ ਟਾਈਮ ਹੁੰਦਾ ਸੀ ਜਦੋਂ ਤੇ ਸਾਡੇ ਟਾਈਮ ਤੇ ਕਿਹੜਾ ਇਹ ਚੀਜ਼ਾਂ ਹੁੰਦੀਆਂ ਸੀ ਖਾਲੀਆਂ ਟਿੱਕੀ ਚੋ ਹੁੰਦੀਆਂ ਸੀ ਤੇ ਗੋਲ ਗੱਪੇ ਸਾ ਸਾਡੇ ਟਾਈਮ 'ਚ ਤਾਂ ਇੰਨੀ ਕੁ ਨਾ ਇੰਨੀਆਂ ਆਈਟਮਾਂ ਹੁੰਦੀਆਂ ਸੀ ਹੁਣ ਆ ਗਏ ਨੇ ਆ ਪਰ ਇਹਨੂੰ ਨੁਕਸਾਨ ਦਿੰਦੇ ਨੇ ਕਹਿੰਦੇ ਨੇ ਬੱਚਿਆਂ ਨੂੰ ਖਾਣਾ ਨੀ ਚਾਹੀਦਾ ਨਿਰਾ ਮੈਦਾ ਹੀ ਹੁੰਦਾ ਵਾ ਹਾਂ। ਬਾਹ ਰਹਿ ਰਹਿੰਦੇ ਨੀ ਆ ਨਾ- ਨਾ ਰਹਿ ਨੀ ਹੁੰਦੇ ਉਹੀ ਨਾ ਹਾਂ -ਹਾਂ ਕੋਈ ਪਾਰਟੀਆਂ ਹੋਣ ਬਰਡੇ ਦੀ ਹੋਣ ਚਾਹੇ ਐਨਨੀਵਰਸਰੀ ਦੀ ਹੋਵੇ 'ਚ ਵਿਆਹ ਹੋਣ ਅੱਜ ਕਲ ਸਭ ਤੋਂ ਪਹਿਲੇ ਸਨੈਕਸ ਹੁੰਦੇ। ਇੰਨੀ ਵਰਾਇਟੀ ਸਨੈਕਸ ਦੀ ਹੋ ਜਾਂਦੀ ਹੈ ਤਾਂ ਬੰਦਾ ਬਾਅਦ ਵਿੱਚ ਕੀ ਡਿਨਰ
ਸਹੀ ਗੱਲ ਹੈ ਡਿਨਰ ਤਾਂ ਲੋਕੀ ਕਰਦੇ ਹੀ ਨੀ। ਸਾਰਾ ਸਭ ਤੋਂ ਪਹਿਲਾਂ ਸਟ੍ਰੀਟ ਫੂਡ ਸਟ੍ਰੀਟ ਫੂਡ ਵੇਖੋ ਅੱਜ ਕੱਲ ਕਿੰਨੀ ਰੇਹੜੀਆਂ ਜਗ੍ਹਾ- ਜਗ੍ਹਾ ਤੇ ਰੇਹੜੀਆਂ ਲੱਗੀ ਹੋਈਆਂ ਨੇ ਹਰ ਚੀਜ਼ ਦੀ ਤੇ ਨਾਲੇ ਇਹ ਨੀ ਕਿ ਰੇਹੜੀਆਂ ਕੋਲ- ਕੋਲ ਹੈਗੀ ਤਾਂ ਬੀੜ
ਨਾ- ਨਾ ਸਭ ਤੇ ਸਭ ਤੇ ਹੀ ਸਭ ਤੇ ਹਾਂ ਇੱਕ ਵਾਰੀ ਜਦੋਂ ਮੈਂ ਆਈ ਸੀ ਘਰੇ ਤੁਹਾਡੇ ਤਾਂ ਤੁਸੀਂ ਲ ਭਾਰ ਲੈ ਗਏ ਸੀ ਉੱਥੇ ਗੋਲ ਗੱਪੇ ਵਾਲਾ ਕਿੰਨਾ ਸਵਾਦ ਗੋਲ ਗੱਪ ਪੈ ਗਏ ਸੀ ਮੈਂ -ਮੈਂ ਕਿਹਾ ਮੈਂ ਕਿਹਾ ਉਹੀ ਹੈ ਨਾ ਬ ਸਵਾਦ ਹੀ ਵਿਕਦਾ ਅੱਜ ਕਲ ਪੁੁੱਤ ਜਿੱਥੇ ਮਰਜ਼ੀ ਖਲੋ ਜਾ ਸਵਾਦ ਵਿਕਦਾ ਹੈਗਾ। ਮੇਹਨ ਤਾਂ ਉਹੀ ਹੈਗਾ ਸਵਾਦ ਹੁੰਦਾ ਹਾਂ।
ਘਰੇ ਬਣਾ ਤਾਂ ਲੈਂਦੇ ਹਾਂ ਹੁਣ ਲੋਕਡਾਊਨ 'ਚ ਬਣਾਇਆ ਪਰ ਉਹ ਸਵਾਦ ਨੀ ਨਾ ਆਂਦਾ। ਜਿਹੜਾ ਬਾਹਰ ਆਂਦਾ ਇਹ ਨਾਲੇ ਇੰਨੀ ਲਾਗਤ ਲੱਗ ਜਾਂਦੀ ਏ।
ਨਾਲ ਹੋ ਜਾਂਦਾ ਨਾ ਉਹ ਆਦਤ ਪੈ ਜਾਂਦੀ ਡੇਲੀ ਦੀ ਹਾਂ ਇੱਕੋ ਨਾਲ ਬਣਾ ਬਣਾ ਕੇ ਹਨਾ। ਅਸੀਂ ਕਦੀ ਖੁਦਾਕ ਦੋ ਚਾਰ ਮਹੀਨੇ 'ਚ ਘਰੇ ਬਣਾਣਾ ਹੁੰਦਾ।
ਸਹੀ ਗੱਲ ਹੈ ਉਹਨਾਂ ਨੂੰ ਤਾਂ ਹਾਂ ਸਹੀ ਗੱਲ ਹੈ ਉਹਨਾਂ ਨੂੰ ਆਦਤ ਪੈ ਜਾਂਦੀ।
ਹਾਂ ਪੁਤ ਨਾਲੇ ਹਰ ਕੋਈ ਹਰ ਕੋਈ ਕਹਿੰਦਾ ਅੱਜ ਕੱਲ ਸੌਖਾ ਕੰਮ ਹੋ ਜਾਏ। ਕਰਨਾ ਨਾ ਪਏ ਗਰਮੀ ਹੋ ਤਾਂ ਵੀ ਠੰਡ ਹੋ ਤਾਂ ਵੀ ਗਰਮੀ 'ਚ ਵੀ ਓਡਰ ਕਰੋ। ਕੋਈ ਮਹਿਮਾਨ ਆਇਆ ਓਡਰ ਕਰੋ ਚਲੋ ਬਾਈ ਆ ਜਾਂਦਾ ਹੈ ਘਰ ਐਵੇਂ ਸਰਦੀਆਂ 'ਚ ਹੁੰਦਾ ਚਲੋ। ਠੰਡ ਹੈ ਕਿ ਓਡਰ ਕਰੋ ਘਰ ਆ ਜਾਂਦਾ ਸਬਜ਼ੀਆਂ ਤੇ ਸਬਜ਼ੀਆਂ ਲੈ ਲਓ। ਸਨੈਕਸ ਤੇ ਸਨੈਕਸ ਮੰਗਾ ਲੋ ਹੁਣ ਜੋ ਮਰਜ਼ੀ ਆਈਟਮ ਤੁਸੀਂ ਘਾਰ ਮੰਗਾ ਲੋ।
ਸਹੀ ਗੱਲ ਹੈ ਇਹ ਲੇ ਕਿ ਤਾਂ ਸਬਜ਼ੀ ਇੰਨੀ ਮਹਿੰਗੀ ਹੋਈ ਪਈ ਹੈ ਲੋਕ ਦਦੇ ਪਨੀਰ ਬਨਾਇਆ ਆਪਾਂ ਉਡਰ ਕਰੀਏ ਤੇ ਖਾਈਏ ਆਪ ਇੰਨੀ ਮਹਿੰਗੀ ਮ
ਸਵਾਦ ਵੀ ਲੱਗਦਾ ਫਿਰ ਸਭ ਨੂੰ ਸਭ ਨੂੰ ਬਾਹਰ ਦਾ ਖਾਣਾ ਸਵਾਦ ਵੀ ਲੱਗਦਾ
ਹੁਣ ਸਿਲੰਡਰ ਵੀ ਮਹਿੰਗਾ ਹੈਗਾ ਹੈ ਹੁ ਸਬਜ਼ੀਆਂ ਵੀ ਮਹਿੰਗੀਆਂ ਹੈ ਗਈਆਂ ਆਟਾ ਵੀ ਮਹਿੰਗਾ ਲੋਕੀ ਇਹ ਸੋਚਦੇ ਆ ਇਨਾ ਪੈਸੇ ਘਰ ਲੱਗ ਜਾਣੇ
ਬਸ -ਬਸ
ਆਪਾਂ ਔਡਰ ਕਰੀਏ ਤਾਂ ਆਪਾਂ 'ਚ ਲੈਣਗੇ ਹੋਰ ਕੀ ਨਾ- ਨਾ ਪਹਿਲੇ ਤਾਂ ਗਰਦੇ ਹੀ ਸਹੀ ਗੱਲ ਆ ਪਹਿਲੇ ਤਾਂ ਉਪਸ਼ਨ ਹੀ ਨਹੀਂ ਹੁੰਦਾ ਸਾਡੇ ਕੋਲ ਬਾਗ ਬੂਗ ਦਾ ਆਪਾਂ ਮੰਗਾਈਏ ਜਾਂ ਖਾਈਏ ਜੋ ਕਰੇ। ਆਪਣਿਆ ਉਹੀ ਖਾਣਾ ਹੁੰਦਾ ਨਾਲੇ ਕੋਈ ਵੱਖਰਾ ਵੀ ਨਹੀਂ ਬਣਦਾ ਸੀ।
ਹਾਂਜੀ- ਹਾਂਜੀ- ਹਾਂਜੀ -ਹਾਂਜੀ ਹੁਣ ਕੀ ਹੁੰਦਾ ਹੁਣ ਸਵੇਰੇ ਬੱਚਿਆਂ ਦੇ ਟਿਫਨਾਂ 'ਚ ਕੀ ਜਾਂਦਾ ਵਾ। ਕੋਈ ਮੈਗੀ ਲੈ ਜਾਂਦਾ ਹੈਂ ਤੇ ਕੋਈ ਪਾਸਤਾ ਲੈ ਜਾਂਦਾ। ਪਹਿਲੇ ਪਹਿਲੇ ਕੀ ਹੁੰਦਾ ਸੀ ਮਾਵਾਂ ਪਰੌਂਠੀਆਂ ਬਣਾਉਂਦੀਆਂ ਸੀ ਅਚਾਰ ਨਾਲ ਖਾ ਲੈਂਦਾ ਸੀ ਬੱਚਾ ਉਹ ਵਾਲਾ ਟਾਈਮ ਕਿੱਥੇ ਹੈਗਾ ਹੁਣ
ਤਾਂ ਫਿਰ ਬੱਚਿਆਂ ਦਾ ਵੀ ਉਹੀ ਹਾਲ ਹੈ ਨਾ ਉਹ ਤਾਕਤ ਹੈ ਹੀ ਨੀ ਸਰੀਰਾਂ ਚ ਜ
ਬਸ ਬਸ
ਖੁਧ ਨੀ ਨਾ ਉਹਦਾ ਕੋਈ ਵੀ ਸਮਾਨ ਮਿਲਾਵਟੀ ਮਿਲਦਾ ਅੱਜ ਕੱਲ ਬੱਚਿਆਂ ਤੇ ਜਾਨ ਨਹੀਂ ਹੈਗੀ ਪਹਿਲ ਟਾਈਮ ਕਿੰਨਾ ਕਿੰਨਾ ਕੰਮ ਕਰ ਲੈਂਦੇ ਸੀ ਹੁਣ ਜਰਾ ਇੱਕ ਇੱਕ ਸੀੜੀ ਇੱਕ ਦੋ ਸੜੀ ਚੜਨਗੇ ਤੇ ਕਹਿਣਗੇ ਥੱਕ
ਬੱਸ ਇਮਊਨੀਿਟੀ ਨੀ ਹੈਗੀ ਨਾ ਇਮਿਊਨਿਟੀ ਕਿੱਥੇ ਹੋਣੀ ਹੈੇ ਖਾ ਖਾ ਕੇ ਇਮਿਊਨਿਟੀ ਥੋੜਾ ਨਾ ਹੁੰਦੀ
ਸਹੀ ਗੱਲ ਹੈ ਜਾਨਾ ਰਹਿ ਹੀ ਨੀ ਗਈ ਦਵਾਈਆਂ ਤੇ ਚੱਲਦੇ ਅੱਜ
ਹ ਬਸ ਬਸ ਉਹੀ ਉਹੀ ਹੈਗਾ ਨਾ ਪਰ ਹੁਣ ਬੱਚੇ ਮੰਨਦੇ ਹੀ ਨਹੀਂੀ ਹੈਗੇ ਬੱਚੇ ਕੀ ਕਹਿੰਦੇ ਨੇ ਸਕੂਲ ਟੀਵਨ ਚ ਪਾਓ ਕਿਉਂਕਿ ਸਭ ਬੱਚੇ ਲੈ ਕੇ ਆਉਂਦੇ ਨੇ ਫਿਰ ਮਾਵਾਂ ਕੀ ਕਰਨ ਬੱਚੇ ਨਾ ਖਾ ਕੇ ਆਉਣ ਰੋਟੀ ਤਾਂ ਪਰੇਛਾਣ ਫਿਰ ਮਾਵਾਂ ਪਾ ਦਿੰਦੀਆਂ ਨੇ
ਸਹੀ ਗੱਲ ਆ
ਕੁਛ ਕਰੇ ਹੀ ਤਲਾ ਬੁਣਾ ਹੀ ਜਾਂਦਾ ਬੱਚਿਆਂ ਨੂੰ
ਫਿਰ ਵੀ ਘੱਟ ਹੀ ਜਾਂਦੇ ਨੇ ਜੀ ਘਰੇ ਹੀ ਇਲਾਜ ਲੂਜ ਕਰ ਲਈਦਾ ਜੇ ਕੋਈ ਦਿੱਕਤ ਹੈ ਤਾਂ ਤੇ ਹੁਣ ਚਲੋ ਜੀ ਮਾੜਾ ਜਿਹਾ ਹੁੰਦਾ ਦਿੱਕਤ ਤੇ ਮਾਵਾਂ ਲੈ ਜਾਂਦੀਆਂ ਡਾਕਟਰ ਚਲੋ ਬਾਈ
ਬਸ ਬਸ ਐ ਤਾਂ ਹੈ ਐ ਤਾਂ ਹੈ ਪੁਤ ਐ ਤਾਂ ਹੈ ਹੀ ਇਹ ਤਾਂ ਹੈ ਹੀ ਪਰ ਉਹੀ ਆ ਗਈ ਨਾ ਕਿ ਜਿੰਨਾ ਮਰਜੀ ਕੋਈ ਕਹਿ ਲਏ ਲੋਕ ਕਿ ਬਾਹਰ ਦਾ ਖਾਣ ਤੋਂ ਬਾਜ ਤਾਂ ਨਹੀਂ ਆਉਂਦਾ
ਸਹੀ ਗੱਲ ਸਹੀ ਗੱਲ ਆਪਾਂ ਵੀ ਖਾਂਦੇ ਹੀ ਆ ਆਪਾਂ ਵੀ ਜਿਹੜਾ ਅਹ ਬਸ ਅੱਜ ਕੱਲ ਕਹਿੰਦਾ ਟਰੈਂਡ ਹੀ ਹੋ ਗਿਆ ਬਾਹਰ ਦਾ
ਟਰੈਂਡ ਹੀ ਹੋ ਟਰੈਂਡ ਹੀ ਹੋ ਗਿਆ ਸਹੀ ਗੱਲ ਹੈ ਬਸ ਉਹ ਤਾਂ ਹੋਈ ਹੈ ਨਾ ਬਲਕਿ ਮੈਂ ਕਿਹਾ ਮੈਂ ਤਾਂ ਗਈ ਹਾਂ ਤਾਂ ਮੈਂ ਯਾਦ ਕਰਨ ਲੱਗੀ ਮੈਂ ਕਿਹਾ ਮੈਂ ਵੰਸ਼ਿਕਾ ਦੇ ਨਾਂ ਲਾਈ ਸੀ ਇਸ ਭਰਾ ਦਾ ਤਾਂ ਅਸੀਂ ਖਾਧਾ ਸੀ ਕਹ ਬਰਗਰ ਤਾਂ ਉਹ ਫੇਿਰ ਮੈਂ ਯਾਦ ਕੀਤਾ ਮੈਂ ਕੱਲ ਮ ਵਸ਼ਿਕ ਨੂੰ ਫੋਨ ਕਰਕੇ ਦੱਸਾਂਗੀ ਕਿ ਮੈਂ ਗੁਰਦੁਆਰੇ ਗਈ ਸੀ ਤੇ ਉਥੇ ਮੈਂ ਬਰਗਰ ਵਾਲਾ ਭਰਾ ਵੇਖਿਆ ਹਾਂ
ਜਦੋਂ ਮੋਮੋਸ ਖਾਧਦੇ ਸੀ ਨਾ ਉਹ ਵੀ ਬੜੇ ਸਵਾਦ ਲੱਗੇ ਸੀ ਹਰ ਸ਼ਹਿਰ ਦੀ ਆਪਣੀ ਆਪਣੀ ਚੀਜ਼ਾਂ ਹੁੰਦੀਆਂ ਨੇ ਕਿਸੇ ਦੀ ਸਹੀ ਗੱਲ ਹੈ ਕਿਸੇ ਦੀ ਕੋਈ ਚੀਜ਼ ਸਵਾਦ ਹੈ ਵੀ ਕੋਈ ਵੀ
ਬਸ ਬਸ
ਸਭ ਦਾ ਆਪਣਾ ਆਪਣਾ ਟੇਸਟ ਹੈਗਾ
ਹਾਂ ਚੱਲ ਮੈਂ ਜਿੱਦਾਂ ਕਹਿ ਰਹੀ ਸੀ ਤੈਨੂੰ ਕਿ ਉੱਥੇ ਗਲਗੱਪੇ ਵਾਪਿਸ ਵਾਰ ਲੱਗੇ ਸੀ ਸਾਨੂੰ
ਸਹੀ ਗੱਲ ਐ, ਉਹ ਉਹ ਮਾਨ ਕਿੇ ਦੇ ਕੋਲ ਉਹ ਮਵਾੜ ਹੁੰਦਾ ਸੀ, ਉਹ ਵੀ ਬੜਾ ਸਵਾਦ ਲੱਗਦਾ ਸੀ।
ਹਾਂਜੀ ਹਾਂਜੀ ਹਾਂਜੀ ਬਸ ਉਹ ਤਾਂ ਪੁੱਛੋ ਹੀ ਨਾ ਉਹ ਤਾਂ ਬਥੇਰਾ ਹੀ ਫੇਮਸ ਹੈਗਾ
ਸਹੀ ਗੱਲ ਹੈ ਹਰ ਹਰ ਜਗ੍ਹਾ ਦੀ ਆਪਣੀ ਆਪਣੀ ਕੁਆਲਿਟੀ ਆ ਸਹੀ ਗੱਲ ਹੈ ਆ ਸਹੀ ਗੱਲ ਹੈ ਮਾੜਾ ਮੋਟਾ ਖਾਲੀ ਦਾ ਹੋਰ ਕੀ
ਹਾਂਜੀ ਹਾਂਜੀ ਇਹ ਤਾਂ ਹੈ ਹੀ ਹੋਰ ਤੁਸੀਂ ਕੀ ਕਰ ਰਹੇ ਅੱਜ ਕੱਲ ਹੁਣ
ਬਸ ਮੈਂ ਵੀ ਆਪਣਾ ਮੇਕਅਪ ਦਾ ਹੀ ਕੀਤਾ ਕੋਰਸ ਤੇ ਘਰੇ ਹੀ ਹੁਣ ਖੋਲਿਆ ਹੈ, ਤੇ ਹਜੇ ਤਾਂ ਇੰਨਾ ਰੈਦਾ ਨੀ, ਹਜੇ ਸਾਈਦ ਆਏ ਵੀ ਨਾ ਹੈਗੇ, ਵਿਆਹ ਵੁਆ ਹਜੇ ਘੱਟ ਹੀ ਹੇਗੇ ਨੇ।
ਹੋ ਜਾਏਗੀ ਨਾ, ਧੀਰੇ-ਧੀਰੇ ਪ੍ਰੈਕਟਿਸ ਹੋਏਗੀ ਤੁਹਾਨੂੰ ਹਾਂਜੀ। ਹਾਂ ਸੀਜਨ ਹੁਣ ਵਿਆਹ ਦੇ ਫੈਸਟੀਵਲ ਆ ਗਏ, ਆ ਹੁਣ ਕਰਵਾਚੌਥ ਦੀਵਾਲੀ ਆ ਹਾਂ ਸਾਰੇ ਹੁਣ ਹੁਣ ਕਸਟਮਰ ਆਣ ਲੱਗੇ ਜਾਣਗੇ, ਬਸ ਹਾਂ ਹੁਣ ਤਾਂ ਵੈਸੇ ਵੀ ਸੀਜਨ ਆ ਗਿਆ, ਮੈਰਿਜ ਸੀਜਨ ਆ ਗਿਆ, ਹੁਣ ਸਾਰਾ ਤੁਸੀਂ ਪ੍ਰੈਕਟਿਸ ਕਰਦੇ ਰਹੋ ਨਾ ਫਿਰ ਹਾਂ ਉਹੀ ਨਾ ਸਭ ਕੁਛ ਕਰ ਲੈਂਦੇ, ਹੋ ਤੁਸੀਂ ਹੇਅਰ ਵੇਅਰ ਸ ਸਭ
ਹਾਂਜੀ, ਹਾਂਜੀ, ਹਾਂਜੀ, ਸਾਰਾ ਕੁਛ ਹਾਜੀ, ਤਾ ਸੀ, ਬਸ ਇੱਕ ਵਾਰੀ ਸਾਰਾ ਕਰ ਲਿਆ ਹੁਣ ਆਪਣਾ ਸਾਰਾ ਕੁਛ ਆਦਾ ਤਾਂ ਹੈ। ਪਤਾ ਹੋ ਗਿਆ, ਨਹੀਂ ਤਾਂ ਫੇਰ ਤੁਸੀਂ ਸਾਨੂੰ ਕੀ ਕਹਿੰਦੇ ਹੋ ਸਾਰਾ ਕੁਛ ਹੀ ਪੁੱਛਦੇ ਅੱਜ ਕੱਲ ਕੀ ਆਦਾ ਐ, ਏਦਾਂ ਨੀ ਨਾ ਕੋਈ।
ਸਭ ਕੁਛ ਹੀ ਆਣੇ ਚਾਹੀਦਾ, ਹਾਂ ਅੱਜ-ਕੱਲ ਤਾਂ ਵੈਸੇ ਹੀ ਬੜਾ, ਅ ਟ੍ਰੈਂਡ ਆ ਗਿਆ, ਹੁਣ ਦਾ ਬਿਲਕੁਲ ਹੀ ਆ ਹੋ ਗਿਆ, ਕਿ ਹਰ ਚੀਜ਼ ਹੋਗੀ ਹੈ, ਕਿੰਨਾ ਹੇਅਰ ਦਾ ਟ੍ਰੀਟਮੈਂਟ ਚੱਲ ਰਿਹਾ, ਅੱਜ-ਕਲ ਕਲਰ ਅਲੱਗ ਚੱਲ ਰਹੇ ਨੇ। ਤੇ ਉਹੀ ਸਮੂਥਨਿੰਗ ਅਲੱਗ ਚੱਲਦੀ ਐ। ਕੈਰੇਟਿਨ ਅਲੱਗ ਚੱਲ ਰਹੀਏ, ਬਸ ਉਹੀ ਹੈਗੀ ਨਾ ਇਨਾਂਦੇ ਚ ਹੀ ਮੇਨ ਕਮਾਈਆਂ ਆਦੀਆਂ ਹਨਾ ਕਮਾਈਆਂ ਇਦੇ ਹੀ ਹੈਗੀਆਂ, ਨੇ ਹੁਣ ਥੇਡਿੰਗ ਕੌਣ ਥੇਡਿੰਗ ਵਿਚ ਪਿਆ ਵੈਕਸ
ਉਹਦਾ ਤਾਂ ਇੰਨਾ ਬੈਨੀਫਿਟ ਹੈਗਾ, ਹੀ ਨਹੀਂ ਅੱਜ-ਕੱਲ ਪਤਾ ਨੀ ਕੀ ਚਕਰ ਐ। ਪਾ ਦਿੰਦੇ, ਨੇ ਇਹਨਾਂ ਕੰਮ ਆ ਕਹਿੰਦੇ ਫਰੀ
ਹਾਂ ਉਹੀ ਉਹੀ ਤਾਂ ਹੈਗਾ, ਬਹੁਤ ਮੇਨ-ਮੇਨ ਜਿਹੜੀ ਹੈਗੀ ਹੈ ਨਾ ਹਾਂ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਸ ਇਹੀ ਹੈ। ਮੇਨ ਜਿਹੜਾ ਹੈਗਾ, ਕਮਾਈ ਦਾ ਜਿਹੜੇ ਉਹ ਫੇਸ਼ੀਅਲ ਬਲੀਚ ਤੇ ਹੇਅਰ ਹੁੰਦੇ ਨੇ ਜਾਂ ਫਿਰ ਬ੍ਰਾਈਡਲ ਤਿਆਰ ਕਰੋ, ਜਾਂ ਪਾਰਟੀ ਮੇਕਅਪ, ਹਾ ਉਹ ਹੁੰਦੇ ਨੇ ਮੇਨ ਤਾਂ ਅੱਜ-ਕੱਲ, ਪਹਿਲੇ ਉਹ ਹੁੰਦਾ ਸੀ, ਕਿ ਚਲੋ ਮਹਿੰਦੀ ਲਗਾਨ ਲੱਗੇ। ਕੁੜੀਆਂ ਲਗਾਣ ਦਿੰਦੀਆਂ ਸੀ, ਚਲੋ ਵਹੀ ਸੋ ਪੰਜਾਬ ਆਜ ਜਾਣਗੇ, ਹੁਣ ਤਾਂ ਕਹਿੰਦਾ ਕੀ ਬਥੇਰੇ ਪਾਰਲਰ
ਸ ਵੀ ਬਟ ਸਹੀ ਗੱਲ,
ਖੁੱਲ ਗਏ ਨੇ, ਜਗ੍ਹਾ-ਜਗ੍ਹਾ ਤੇ ਹੂੰ ਉਹ ਚਲੋ ਵਧੀਆ ਤੁਸੀਂ ਫਿਰ
ਹੋਰ ਹਾਂਜੀ, ਹਾਂਜੀ ਆਵਾਂਗੇ ਜ਼ਰੂਰ ਆਵਾਂਗੇ।
ਹਾਂਜੀ ਚੱਲ ਠੀਕ ਹੈ, ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ।